ਓ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਭੈਣ ਸਸਰੀ ਕਾਲ ਕੀ ਹਾਲ ਚਾਲ ਨੇ?
ਵਧੀਆ ਤੁਸੀਂ ਦੱਸੋ?
ਵਧੀਆ ਭੈਣ ਹੋਰ ਕੀ ਕਰਦੇ ਸੀ?
ਬਸ ਕੁਛ ਨੀ ਬਾਠੇ ਸੀ ਹੁ ਮਨੇ ਰੋਟੀ ਖਾਧੀ ਐ।
ਅੱਛਾ ਜੀ, ਭੈਣ ਪਿੰਡੋਂ, ਸ਼ਹਿਰ ਤੋਂ?
ਸ਼ਹਿਰ ਤੋਂ
ਅੱਛਾ ਪੈਨ ਪੋਲਿਊਸ਼ਨ ਕੀਵੇ ਤੁਹਾਡੇ ਉੱਥੇ ਦਾ
ਬਹੁਤ ਜਿਆਦਾ ਖ਼ਰਾਬ
ਅੱਛਾ ਜੀ ਤੇਦਾ ਤੇ ਏਦਾ ਕਾਰਨ ਕੀ ਮੰਨਦੇ ਹੋ ਜਿਵੇਂ ਫੈਕਟਰੀਆਂ ਹੋ ਗੀਆਂ ਯਾ ਫਿਰ ਵ
ਫੈਕਟਰੀਆਂ ਫੇਰ ਬਾਈਕ ਐ ਕਾਰ ਐ ਲੋਕਾਂ ਦੇ ਘਰਾਂ ਚ ਤਿੰਨ ਤਿੰਨ ਚਾਰ ਚਾਰ ਕਾਰਾਂ ਨੇ ਮੋਟਰਸਾਈਕਲਾਂ ਨੇ ਦਿੰਨੇ ਆਦਮੀ
ਹਾਂਜੀ ਹਾਂਜੀ ਹਾਂਜੀ ਉਨੀ ਕਾਰਾਂ ਓਰ ਅੱਜ ਅੱਜ ਦਾ ਟਾਈਮ ਐਵੇਂ ਹੈਗਾ ਕੋਈ ਜਿਵੇਂ ਘਰੋ ਬਾਹਰ ਵੀ ਨਿਕਲਣਾ ਹੋ ਨਾ ਤੂੰ ਆਪਣੀ ਬਾਈਕ ਚੱਕਦਾ ਐ ਪਹਿਲੇ ਪਹਿਲੇ ਟਾਈਮ ਹੀ ਤੇ ਬੰਦੇ ਹਾਂਜੀ ਪਹਿਲੇ ਟਾਈਮ ਬੰਦੇ ਕਿੰਨਾ ਦੂਰ ਦੂਰ ਪੈਦਲ ਪਦਲ ਹੋ ਜਾਂਦੇ ਸੀ
ਪੈਦਲ ਪਹਿਲੇ ਚ ਫਿਰ ਸਾਈਕਲ ਹੁੰਦੀ ਸੀ ਸਾਈਕਲ ਤੇ ਚਲੇ ਗਏ ਬੰਦੇ ਨਹੀਂ ਜਾ ਪਾਏ ਜਿੱਦਾਂ ਬਜ਼ੁਰਗ ਐ ਉਹ ਸਾਈਕਲ ਸਾਈਕਲ ਤੇ ਚੱਲ ਜਾਂਦੇ ਸੀ ਉਹ ਜਿਹੜੇ ਜਵਾਨ ਉਹ ਪੈਦਲ ਨਿਕਲ ਜਾਂਦੇ ਸੀ
ਉਹ ਪੈਦਲ ਨਿਕਲ ਜਾਂਦੇ ਸੀ ਔਰ ਅੱਜ ਅੱਜ ਦਾ ਟਾਈਮ ਘਰੋਂ ਬਾਹਰ ਵੀ ਨਿਕਲਣਾ ਉਹ ਬਾਈਕ 'ਤੇ ਨਿਕਲਦਾ ਐ
ਸਹੀ ਗੱਲ ਐ ਮਾੜਾ ਜਿਹਾ ਮਾੜਾ ਜਿਹਾ ਦੂਰ ਵੀ ਜਾਓ ਤਾਂ ਵੀ ਉਹਨਾ ਨੂੰ ਬਾਈਕ ਚਾਹੀਦੀ ਐ
ਹਾਂ ਬਾਈਕ ਚਾਹੀਦੀ ਚਾਹੀਦੀ ਹੈ ਉਹ ਬਾਈਕ ਦਾ ਤੂਆ ਕੀ ਕਰੇਗਾ ਪੋਲਿਊਸ਼ਨ ਹੀ ਕੰਢੇ ਹੋਨੇ
ਹਾਂਜੀ ਹਾਂਜੀ
ਹੁਣ ਇਹ ਵੇਖ ਲਓ ਪੋਲਿਊਸ਼ਨ ਨਾਲ ਦੰਮਾ ਖਾਂਸੀ ਅਸਥਮਾ ਕਿੰਨੀ ਬਿਮਾਰੀਆਂ ਫੈਲਦੀ ਪਈਆਂ
ਬਿਮਾਰੀਆਂ ਸਹੀ ਗੱਲ ਐ
ਤੁ ਹੋਸਪਿਟਲ ਚਲੇ ਆਓ ਹਰ ਜਗ੍ਹ ਤੇ ਤੁਹਾਨੂੰ ਹੀਹੀ ਬਿਮਾਰੀਆਂ ਵਾਲੇ ਪੇ ਤੁਹਾਨੂੰ ਨਜ਼ਰ ਆਣਗੇ ਹੋਰ ਐਹ ਚੀਜ਼ ਵੱਧਦੀ ਜਾ ਰਹੀ ਹੈ ਘੱਟ ਨਹੀਂ ਰਹੀ ਹਾਲਾਂਕਿ
ਵਧਨੀ ਹੈ ਫਿਰ ਐ ਨਾ ਜਿੰਨਾ ਕੁ ਪੈਸਾ ਹੈ ਉਹ ਕਿਆ ਕਰਦੇ ਨੇ ਉਹ ਅ ਗੱਡੀਆਂ ਖਰੀਦਣੇ ਨੇ, ਕੀ ਘਰ ਦੀ ਕੁੜੀ ਵਾਸਤੇ ਅਲੱਗ ਮੁੰਡੇ ਵਾਸਤੇ ਅਲੱਗ ਨੂੰਹ ਵਾਸਤੇ ਅਲੱਗ ਆਪਣੇ ਵਾਸਤੇ ਅਲੱਗ ਆਪਣੀ ਘਰਵਾਲੀ ਵਾਸਤੇ ਅਲੱਗ ਤੇ ਫੇਿਰ ਜਿੰਨੇ ਮੈਂਬਰ ਓਨੀਆਂ ਗੱਡੀਆਂ ਤੇ ਫਿ ਪੋਲਿਊਸ਼ਨ ਕਿਉਂ ਨਾ ਵਧੇ
ਕੁਛ ਭੈਣ ਪਤਾ ਕੀ ਪੋਪੂਲੇਸ਼ਨ ਇੰਨੀ ਆਬਾਦੀ ਵਧਗੀ ਹੈ ਨਾ ਕੀ ਹੁਣ ਤੁਸੀਂ ਐਹ ਵੇਖੋ ਇਹਨੂੰ ਰੁਕਦਾ ਕੌਣ ਹੈ ਪੇੜ ਪੌਦੇ ਰੁਕਦੇ ਨੇ ਪੋਲਿਸ਼ਨ ਨੂੰ ਕਹਿੰਦੇ ਜੀ ਉਹਨੂੰ ਜ ਹਾਂ ਪੇੜ ਪੌਦੇੇ ਰਹੇ ਨ ਜੰਗਲ ਕੱਟ ਕੱਟ ਕੇ ਰਨਾਂ ਨੇ ਫੈਕਟਰੀਆਂ ਬਣਾ ਦਿੱਤੀਆਂ ਨੇ ਜੰਗਲ ਕੱਟ ਕੱਟ ਕੇ ਇਹਨਾਂ ਨੇ ਆਪਣਾ ਕੰਮ ਵ ਹਸਪਤਾਲ ਖੋਲ ਤੇ ਕਿ ਹਵਾ ਕਿੱਥੋਂ ਦੀ ਆਕਸੀਜਨ ਕਿੱਥੋਂ ਦੀ ਆਣੀ ਹੈ ਸਵਛ ਹਵਾ
ਸਹੀ ਗੱਲ ਹੈ ਆਕਸੀਜਨ ਤਾਂ ਕਮੀ ਹੋ ਹੀ ਰਹੀ ਹੈ ਜਦੋਂ ਇਹਨਾਂ ਨੇ ਪੇੜ ਹੀ ਕੱਟ ਤੇਆ
ਹਾਂ ਪੇੜ ਕ ਤਿੰਨ ਆਣ ਵਾਲੇ ਟੈਮ ਚ ਤੁਸੀਂ ਐਹ ਵੇਖਣਾ ਆਕਸੀਜਨ ਤੁਹਾਨੂੰ ਪਾਣੀ ਦੀ ਕਮੀ ਮਹਿਸੂਸ ਹੋਏਗੀ
ਹਮ ਸਹੀ ਗੱਲ ਐ
ਕਹਿੰਦੇ ਨੇ ਕਹਿੰਦੇ ਅੱਜ ਦੇ ਟਾਈਮ ਵਿੱਚ ਇੰਡੀਆ ਵਿੱਚ ਆਉਣ ਵਾਲੇ ਟਾਈਮ ਵਿੱਚ ਖਾਲੀ ਵੀਹ ਜਾਂ ਪੱਚੀ ਪਰਸੈਂਟ ਜਿਹੜਾ ਪਾਣੀ ਹੈਗਾ ਉਹ ਆਏਗਾ ਉਸ ਤੋਂ ਬਾਅਦ ਜਿੰਨਾ ਵੀ ਪਾਣੀ ਉੱਤੇ ਵੀ ਨਾ ਨੂੰ ਟੈਕਸ ਦੇਣਾ ਪਏਗਾ ਪੈਸਾ ਲਗਾਉਣਾ ਪਏਗਾ ਲੱਗਦਾ ਕੈਹਰ ਅਜੇ ਵੀ ਹੈਗਾ ਲੇਕਿਨ ਉਸ ਟਾਈਮ ਸਾਨੂੰ ਮੋਲ ਦਾ ਪਾਣੀ ਖਰੀਦਣਾ ਪਏਗਾ।
ਮੁਲ ਫਿਰ ਐਸਾ ਹੈ ਨਾ ਲੋਕੀ ਪਾਣੀ ਵੀ ਨਹੀਂ ਛੱਡਦੇ ਨਾ ਪਾਣੀ ਅਗਰ ਚੱਲਦਾ ਪਿਆ ਤੇ ਚਲਦਾ ਹੀ ਪਿਆ ਬੰਦ ਨੀ ਕਰਦੇ ਵੇਸਟ ਕਰਦੇ ਨੇ
ਹਾਂ ਇਹ ਜਿੰਨੇ ਹੁਣ ਬਾਹਰ ਜਿੰਨੇ ਵੀ ਰੋਡ ਤੇ ਤੁਸੀਂ ਚੋ੍ਹ ਤੇ ਵੇਖਦੇ ਹੋ ਕਿ ਟੂਟੀਆਂ ਲੱਗੀਆ ਹਨ। ਕੋਈ ਯੂਜ ਕਰਦਾ ਪਾਣੀ ਉਹ ਟੂਟੀ ਸਵੇਰ ਤੋਂ ਲੈ ਕੇ ਰਾਤ ਤੱਕ ਚੱਲਦੀ ਰਹੇਗੀ।
ਚਲਦੀ ਰਹੇਗੀ,
ਆਣ ਜਾਣ ਵਾਲਾ ਬੰਦਾ ਵੇਖਦਾ ਪਿਆ ਵੀ ਟੂਟੀ ਚੱਲਦੀ ਪੲੀਆ ਲੇਕਿਨ ਬੰਦ ਕੋਈ ਵੀ ਨਹੀਂ ਕਰਦਾ, ਉਹ ਚ ਪਤਾ ਕੀ ਅੱਜ ਟੂਟੀ ਨਗਰ ਆਬਦੇ ਘਰ ਦੀ ਹੋਏਗੀ ਤੇ ਨਾਲ ਦੇ ਨਾਲ ਬੰਦ ਕਰ ਦੇਣਗੇ, ਉਹ ਪਤਾ ਸਰਕਾਰੀ ਟੂਟੀ ਹੈ ਚੱਲਣ ਦੋ ਸਾਡਾ ਕਿਹੜਾ ਸਾਡਾ ਕਿਹੜਾ ਪੈਸਾ ਜਾ ਰਿਹਾ ਆ।
ਹਾਂਜੀ-ਹਾਂਜੀ, ਉਹ ਦਿੱਲੀ ਤੇ ਦਿੱਲੀ ਵਾਲੇ ਪਾਸੇ ਤਾਂ ਬਹੁਤ ਜ਼ਿਆਦਾ ਪਾਪੂਲੇਸ਼ਨ ਆ
ਬੜਾ ਜ਼ਿਆਦਾ ਉਥੇ ਮੈਂ ਕਹਿ ਰਿਹਾ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਹੀ ਉਥੇ ਹੈਗਾ ਲੇਕਿਨ ਹਾਂ ਲੇਕਿਨ ਸਰੜ ਕਾਰ ਨੇ ਨਾ ਹੁਣ ਉੱਥੇ ਜਿਵੇਂ ਇਲੈਕਟ੍ਰਿਕ ਗੱਡੀਆਂ ਹੁਣ ਚਲਾਤੀਆਂ ਨੇ
ਹਾਂਜੀ ਏ, ਹਾਂਜੀ ਏ,
ਉਸ ਚੀਜ਼ ਦਾ ਵੀ ਬੜਾ ਫ਼ਰਕ ਪੈ ਗਿਆ ਇਹਨਾਂ ਨੂੰ ਕੁਛ ਉਹਨਾਂ ਨੂੰ ਪੋਸ਼ ਲਾ ਕੇ ਦੇ ਦਿੱਤੇ ਹਨ ਫੈਕਟਰੀਆਂ ਨੂੰ ਜਿਦੀ ਫੈਕਟ ਨਾ ਉਹਨਾਂ ਨੂੰ ਅਲੱਗ ਏਰੀਆ ਦੇ ਦਿੱਤਾ ਗਿਆ, ਬ ਤੁਸੀਂ ਆਪਣੀ ਆਪਣੀ ਫੈਕਟਰੀ ਇੱਥੇ ਖੋਲ ਸਕਦੇ ਹੋ ਉੱਥੇ ਤਾਂ ਬੜਾ ਕੁੱਛ ਹੱਦ ਤੱਕ ਬਚਾਅ ਹੋ ਗਿਆ ਲੇਕਿਨ ਸਾਨੂੰ ਸਾਡੇ ਇੱਥੇ ਜਿਆਦਾ ਵੱਧ ਗਿਆ
ਸਾਡੇ ਇੱਥੇ ਵੀ ਬੋਤ ਹੈ
ਹੂੰ, ਸਾਡੇ ਇੱਥੇ ਇਲਾਕਾ ਦਿੱਤਾ ਇਹਨਾਂ ਨੂੰ ਫੈਕਟਰੀਆਂ ਵਾਲਿਆਂ ਨੂੰ ਲੇਕਿਨ ਕੋਈ ਖੋਲਦਾ ਹੀ ਨਹੀ ਗਾ ਸਭ ਨੇ ਗਲੀਆਂ ਚ ਫੈਕਟਰੀਆਂ ਖੋਲ੍ਹੀਆਂ ਹਨ।
ਹਾਂਜੀ-ਹਾਂਜੀ, ਪੰਜਾਬ ਵਾਲੇ ਪਾਸੇ ਤਾਂ ਵੈਸੇ ਗਲੀਆਂ- ਗਲੀਆਂ ਚ ਫੈਕਟਰੀਆਂ ਕਾਰਖਾਨੇ ਹੈਂ।
ਅੱਛਾ ਜੀ। ਠੀਕ, ਠੀਕ ਹਾਂ ਬਸ ਹੁਣ ਜੇ ਜਿੰਨੀ ਫੈਕਟਰੀਆਂ ਹੋਣਗੀਆਂ ਪੈਣ ਓਨਾ ਹੀ ਪੋਲਿਊਸ਼ਨ ਹੋਣਾ ਦੇਖੋ,
ਹਾਂਜੀ-ਹਾਂਜੀ, ਸਹੀ ਗੱਲ ਹੈ।
ਹ ਹਾਲਾਂਕਿ, ਇਹ ਵੇਖੋ ਗੰਦ ਕਬਾੜ ਚੁੱਕਣ ਵਾਲੇ ਹੁਣ ਸਰਕਾਰ ਸਵੇਰੇ ਸਵੇਰੇ ਗੱਡੀਆਂ ਵੀ ਭੇਜਦੀ, ਛੇ ਵਜੇ ਪੰਜ ਵਜੇ, ਬਈ ਆਪਣਾ ਕੰਧ ਕਪਾੜ ਹੈਗਾ ਆਪਣਾ ਕੰਧ ਕਪਾੜ ਹੈ ਤੁਸੀਂ ਤੁਸੀਂ ਆਪਣਾ ਗੱਡੀ ਚ ਗੇਰ ਸਕਦੇ ਹੋ,
ਅ ਪਹਿਲੇ ਤੇ ਇਹ ਸੀਗਾ ਕਿ ਅਹ ਨਾਲ ਹੀ ਪਲੋਟ ਖਾਲੀ ਹੈ ਤੇ ਉਹਦੇ ਸਿੱਟ ਤਾ, ਬਾਹਰ ਨਾਲਿਆ ਚ ਪਾ ਤਾ, ਹੁਣ ਇਹ ਵੀ ਚੰਗਾ ਕੰਮ ਕੀਤਾ ਨਾ ਸਰਕਾਰ ਨੇ ਕਿ ਚਲੋ ਬਹੁਤ ਵਧੀਆ ਕੰਮ ਕੀਤਾ।
ਹਾਂ ਪਰ ਏਹ ਨਾ ਸਵੇਰੇ ਕੋਈ ਉੱਠਦਾ ਵੀ ਤਾਂ ਨਹੀਂ ਗਾ ਛੇ, ਛੇ ਵਜੇ ਉੱਠ ਦਿਨ ਸਾਰ,
ਉੱਠਣ ਨਈ ਉੱਠਣ ਵਾਲੇ ਤਾਂ ਸਾਰੇ ਉੱਠ ਹੀ ਜਾਂਦੇ ਐਸਾ ਵੀ ਨਹੀ, ਨਹੀ ਨਈ ਉੱਠਣ ਵਾਲੇ ਨਈ ਉੱਠਦੇ ਵੱਡੇ ਲੋਕੀ ਇਹ ਆ ਜਿਹੜੇ, ਬਾਰਾਂ ਬਾਰਾਂ ਵਜੇ ਸੋ ਕੇ ਉੱਠਦੇ ਨੇ
ਹਾਂ ਅ ਦਿੱਕਤ ਏਈ ਹੋਗੇ ਨੇ ਜਿਹੜੇ ਬਾਰਾਂ ਵਜੇ ਸ ਵਜੇ ਸੋ ਕੇ ਉੱਠਦੇ ਨੇ ਉਹ ਕਰਦੇ ਕੀ ਹਨ ਉਹ ਸਾਰਾ ਗੰਦ ਚੱਕ ਕੇ ਆਪਣੇ ਘਰੋਂ ਬਾਹਰ ਗਿਰ ਦੇਣਗੇ ਕਿਸੇ ਦੇ ਦੁਕਾਨ ਤੇ ਬਾਹਰ ਗਿਰ ਦੇਣਗੇ। ਉੱਥੇ ਢੇਰ ਹੋਣਾ ਸ਼ਟਾਰਟ ਹੋਜੇਗਾ ਗੰਦ ਦਾ ਅੱਜ ਅੱਜ ਢੇਰ ਹੋ ਰਿਹਾ ਕੱਲ੍ਹ ਨੂੰ ਮੱਖੀ ਮੱਛਰ ਤੁਹਾਨੂੰ ਪਤਾ ਜੋ ਜਾਣਦੀ ਕੀੜੇ ਮਕੌੜੇ ਬੈਠ ਦਿਨ ਉਹ ਸੌ ਤਰ੍ਹਾਂ ਦੀ ਡੇਂਗੂ ਬਿਮਾਰੀ ਕਿੰਨੀ ਬਿਮਾਰੀਆਂ ਵਧਾ ਦਿੰਦੇ ਨੇ ਅਸੀਂ ਦੇ ਨਾਲ, ਹੂੰ ਚੀਜ਼ ਦਾ ਵੀ ਨਾ ਧਿਆਨ ਕੋਈ ਰੱਖਦਾ ਨੀ ਹੈਗਾ
ਕੋਈ ਨੀ ਰੱਖਦਾ ਧਿਆਨ
ਹੂੰ ਇਹ ਤੇ ਸਭ ਹੈਗੇ ਨੇ ਜਬ ਤੱਕ ਡਾਕਟਰ ਕੋਲ ਜਾਣਗੇ ਤਬ ਤੱਕ ਸੋਚਦੇ ਨੀ
ਹੁਣ ਬੱਚੇ ਸਕੂਲੇ ਜਾਂਦੇ ਹੈ ਬੱਚਿਆਂ ਨੂੰ ਕਿੰਨੀ ਦਿੱਕਤ ਹੁੰਦੀ ਹੈ ਪਪੂਲੇਸ਼ਨ ਦੇ ਚੱਕਰ ਚ
ਹਾਂ ਵੇਖ ਲੋ ਭੀੜ ਭਟਾਕਾ ਕਿੰਨੀ ਟਰੈਫਿਕ ਹੋਇਆ ਹੁੰਦਾ
ਜਾਮ ਲੱਗ ਜਾਂਦਾ ਟ੍ਰੈਫਿਕ ਜਾਮ ਬਿਲਕੁਲ ਬੱਚਾ ਵੀ ਪਰੇਸ਼ਾਨ ਉਤੋਂ ਗਰਮੀਆਂ
ਉਤ ਦੀ ਗਰਮੀ ਆ ਹੂੰ ਦਿੱਕਤਾਂ ਤੇ ਦੀਦੀ ਬੜੀ ਹੈਗੀ ਸੀ ਦੀਆਂ ਹਾਂ ਕਿ ਬਿਮਾਰੀਆਂ ਹੀ ਫੈਲਣੀਆਂ ਦੇਖ ਲੋ।
ਦੇਖੋ ਜਵਾਨ ਜਵਾਨ ਬੰਦੇ। ਬਿਮਾਰ ਪਾਪੂਲੇਸ਼ਨ ਦੇ ਚੱਕਰ ਚ ਤੇ ਬੰਦੇ ਬਿਮਾਰ ਪੈਂਦੇ ਨੇ।
ਹਾਂਜੀ ਹਾਂਜੀ ਦੀਦੀ।
ਬਲਕਿ ਪਹਿਲੇ ਦੇ ਜਿਹੜੇ ਲੋਕੀ ਨੇ, ਉਹ ਇੰਨੀ ਛੇਤੀ। ਨੀ ਸੀ ਮਰਦੇ ਹੁਣ।
ਹੂੰ ਨਾ ਦੀ, ਦੀਦੀ। ਅੱਜ ਦੇ ਟਾਈਮ ਤੁਸੀਂ ਵੇਖ ਲੋ ਨਾ ਜਗ੍ਹਾ, ਜਗ੍ਹਾ ਤੇ ਹਰ ਜਗ੍ਹਾ ਤੇ ਫਾਸਟ ਫੂਡ ਕਿਦਾਂ ਚੱਲ ਗਿਆ।
ਬੋਹਤ ਜ਼ਾਦਾ।
ਪਹਿਲੇ ਕਿਸੇ ਨੂੰ ਫਾਸਟ ਫੂਡ ਦਾ ਪਤਾ ਵੀ ਨੀ ਹੁੰਦਾ ਸੀ ਅੱਜ ਵੀ ਤੁਸੀਂ ਪਿੰਡਾਂ ਚਲੇ ਆਓ ਕਿਸੇ। ਤੁਸੀਂ ਕਿਧਰੇ ਨੀ ਵੇਖੋਗੇ ਫਾਸਟ ਫੂਡ ਨੂੰ।
ਹਾਂਜੀ, ਹਾਂਜੀ
ਸਾਡੇ ਇੱਥੇ ਦੇ ਬੱਚੇ ਸ਼ਾਮ ਹੋਣਦੇ ਨਾਲ ਹੀ ਚੌਮੀਨ ਤੇ ਬਰਗਰ ਤੇ ਸੋ ਤਰ੍ਹਾਂ। ਚੀਜ਼ਾਂ ਖਾਣੀ ਸਟਾਰਟ ਕਰ ਦੇਦੇ ਨੇ।
ਇੱਥੇ ਵੀ ਸਭ ਏਈ ਓ ਹੈ।
ਹਾਂ ਔਰ ਦੂਜਾ ਘਰ ਵਾਲੇ।
ਉੱਥੇ ਵੀ ਜਾਮ ਲੱਗ ਜਾਂਦਾ ਲੋਕਾਂ ਦੀਆਂ ਦੁਕਾਨਾਂ ਤੇ ਰੈਸਟੋਰੈਂਟ ਤੇ।
ਹਾਂ ਉੱਥੇ ਵੀ ਜਾਮ ਲੱਗਣੇ ਹੀ ਲੱਗਣੇ ਨੇ, ਦੀਦੀ ਤੁਸੀਂ ਖਾਂਦੇ ਹੋ ਫਾਸਟ ਫੂਡ?
ਬਹੁਤ ਘੱਟ।
ਘਟ ਹਾਂ ਅਤੇ ਇਹਦੇ ਵੈਸੇ ਥੋੜਾ ਘੱਟ ਹੀ ਖਾਣਾ ਚਾਹੀਦਾ ਹੈ। ਅੱਛੀ ਚੀਜ਼ ਤਾਂ ਹੁੰਦੀ ਨੀ ਸਿਹਤ ਵਾਸਤੇ, ਹਾਂ ਅੱਗੇ ਬੱਚਿਆਂ ਨੂੰ। ਹਾਂ ਹਾਂ ਮੈਂ ਕਹਿੰਦਾ ਜੀ ਘਰ ਦੇ ਵਾਂਗਦੀ ਤਾਂ ਕੋਈ ਚੀਜ਼ ਹੀ ਨਹੀਂ ਹੈਗੀ, ਹਰੀ ਸਬਜ਼ੀ ਹੋ, ਦੁੱਧ ਹੋ ਦਹੀਂ ਹੋ।
ਜੋ ਬਾਹਰ ਬਣਦਾ ਫਾਸਟ ਫੂਡ ਉਹ ਘਰ ਬਣਾ ਲੋ ਘਰ ਵੀ ਤਾਂ ਬਣਦਾ ਹੀ ਏ।
ਹਾਂ ਹਰ ਚੀਜ਼ ਬਣਦੀ ਹੈ ਬਾਹਰ ਦਾ ਪਤਾ ਨਹੀਂ ਕਿੰਨਾ ਪੁਰਾਣਾ ਹੁੰਦਾ ਕੋਈ ਤਾਜ਼ਾ ਤੇ ਦੇ ਕੋ ਕੋਈ ਖੁਉਂਦਾ ਨੀ। ਕਹਿੰਦੇ ਜੀ, ਅੱਜ ਦੀ ਚੀਜ਼ ਬਣੀ ਹੋਈ ਤਿੰਨ -ਤਿੰਨ, ਚਾਰ- ਚਾਰ, ਪੰਜ -ਪੰਜ ਦਿਨ ਚੱਲਦੀ। ਔਰ ਜੋ ਜਹਾਨ ਦੇ ਜਮ ਉਸ ਉੱਪਰ ਆ ਜਾਂਦੇ ਨੇ, ਉਹਦੇ ਉਹ ਖਾਓਗੇ ਤੁਸੀਂ ਆਪਣੇ ਆਪ। ਵੀ ਬਿਮਾਰ ਹੀ ਹੋਣਾ ਹੋਰ ਹੋਣਾ ਕੀ।
ਸਹੀ ਗੱਲ ਆ।
ਹੂੰ
ਸੇ ਬਿਮਾਰੀ ਦੀ ਜੜ੍ਹ ਹੈ, ਫਾਸਟ ਫੂਡ ਪਹਿਲੇ ਕਿੱਥੇ ਲੋਕੀ ਬਿਮਾਰ ਪੈਂਦੇ ਸੀਗੇ।
ਕੁਛ ਪਤਾ ਹੀ ਨਹੀਂ ਹੁੰਦਾ ਸੀ, ਤੁਸੀਂ ਪਿੰਡ ਚਲੇ ਆਓ ਹਾਂ, ਹਾਂਜੀ, ਹਾਂਜੀ, ਹਾਂਜੀ।
ਲੋਕੀ ਸਵੇਰੇ ਹੀ ਉੱਠੇ ਖੇਤੀਬਾੜੀ ਆਪਣੇ ਕਰਨ ਚਲੇ ਗਏ। ਪੈਦਲ, ਪੈਦਲ, ਪੈਦਲ, ਪੈਦਲ ਲ ਪੈਦਲ ਹੋ ਵੀ ਕੋਈ ਬਾਈਕ ਨੀ ਕੋਈ ਕੁਛ ਨੀਂ।
ਪਸੀਨਾ ਨਿਕਲਦਾ ਸੀ, ਅੱਜ ਕੱਲ੍ਹ ਸਾਰੀ ਬਿਮਾਰੀ ਹੈਗੀ ਪਸੀਨੇ ਦੇ ਅੰਦਰ ਹੀ ਹੈਗੀ। ਜਿਨਾ ਤੁਸੀਂ ਵਰਕ-ਆਊਟ ਕਰੋਗੇ ਚੱਲੋਗੇ ਫਿਰੋਗੇ ਆਪਣਾ ਸਰੀਰ ਦੇ ਤਰਫ ਧਿਆਨ ਦਉਗੇ। ਬਸ ਜੀ ਬਸ। ਉਨੀ ਬਿਮਾਰੀਆਂ ਤੋਂ ਤੁਸੀਂ ਦੂਰ ਹੋਗੇ। ਐਸ ਵਾਸਤੇ ਜਿੰਨਾ ਹੋ ਸਕੇ ਜਿੰਮ ਕਰੋ, ਯੋਗਾ ਕਰੋ। ਸਵੇਰੇ ਟੈਮ ਸਿਰ ਉੱਠੋ। ਕਿ ਨੀ ਜੀ।
ਸਹੀ ਗੱਲ ਐ, ਔਰ ਜਿੰਨਾ ਹੋ ਸਕੇ ਪੈਦਲ ਚਲੋ।
ਹਾ, ਪੈ ਸੈਰ ਸੈਰ ਵਾਂਗਦੀ ਦੀ ਕੋਈ ਚੀਜ਼ ਹੈ ਈ ਨੀ। ਐਹ ਤੁਹਾਨੂੰ ਬਤ ਤਾਂ ਹੰਕਾਰ ਕਰ ਦੇਣ, ਹਾਂਜੀ-ਹਾਂਜੀ।
ਕਿਲੋਮੀਟਰ ਅਗਰ ਜਾਣਾ ਹੈ ਤੋ ਫਿਰ ਪੈਦਲ ਨਿਕਲ ਜਾਓ।
ਉਹ ਦੀਦੀ ਫਾਇਦਾ ਈ ਫਾਇਦਾ ਈ ਅਪਣਾ ਹੈਗਾ ਓਹਦੇ ਅੰਦਰ ਤੇ।
ਸਹੀ ਗੱਲ।
ਲੇਕਿਨ ਓਈਓ ਗੱਲ ਏ ਨਾ ਜੀ ਕੋਈ ਕਰੇ ਕਿਉ। ਜਬ ਤੱਕ ਐ ਤੇ ਉਹ ਹਾਂ। ਔ ਬਸ ਜੀ ਬਸ ਜਬ ਤੱਕ ਡਾਕਟਰ ਦਾ ਮਨਾ ਕਰੇ ਨਾ ਜੀ, ਤਬ ਤੱਕ ਇਨਸਾਨ ਕੋਈ ਕੰਮ ਨੀ ਕਰ ਦਾ ਨੀ ਓਹ ਚੰਗਾ ਨੀ ਹੁੰਦਾ।
ਪਰ ਏਨਾ ਨੀ ਪਤਾ ਅਸੀ ਗੱਡੀਆਂ ਚ ਅਗਰ ਘੁੰਮਾਂਗੇ ਤੇ ਕੱਲ੍ਹ ਨੂੰ ਅਸੀਂ ਅਪਾਂ ਈ ਬਿਮਾਰ ਪੈਣਾ, ਔ ਪੌਲੂਸ਼ਨ ਵੱਧਣਾ ਹੀ ਏ।
ਵਧਦਾ ਹੀ ਵਧਣਾ ਹੈਗਾ ਜੀ ਓ।
ਗੱਡੀ ਤੇ ਇਕ ਐਮਰਜੈਂਸੀ ਚ ਰੱਖੋ ਖੋ ਕਿਤੇ ਦੂਰ ਜਾਣਾ ਅਸੀਂ, ਯਾ ਫਿਰ ਹਾਰੀ ਬਿਮਾਰੀ ਏ, ਕਿਹੇ ਨੂੰ ਲੈ ਕ ਕੇ ਜਾਣਾ।
ਹੂੰ। ਹੁਣ ਐ ਵੇਖ ਲੋ ਗਲੀ ਦੇ ਬਾਹਰ ਦੁਕਾਨ ਹੂੰਦੀ ਏ, ਤੇ ਗਲੀ ਤੋਂ ਲੈ ਕੇ ਬਾਹਰ ਤੱਕ ਜਾਣ ਵਾਸਤੇ ਵੀ ਅੱਜ-ਕੱਲ ਬੰਦਾ ਬਾਈਕ ਦਾ ਈ ਯੂਜ ਕਰਦਾ ਪਿਆ ਮੋਟਰਸਾਈਕਲ ਦਾ ਇਨਾ ਬੰਦਾ ਡੀ ਡੀਪੈੰਡ ਹੋ ਗਿਐ ਨਾ ਬਾਈਕਾਂ ਉੱਤੇ ਕਿ ਐਦੇ ਬਿਨਾਂ ਤੇ ਕੁਛ ਕਰਦਾ ਈ ਨੀ।
ਸਹੀ ਗੱਲ ਐ, ਤਾਂਈ ਪਾਪੂਲੇਸ਼ਨ ਵੱਧ ਰਿਐ ਫੇਰ।
ਤੇ ਹਾਂ ਉਹਦੇ ਹੋਰ ਕੋਈ ਰੀਜਨ ਔ ਤਾਈ ਬੰਦੇ ਬਿਮਾਰ ਪੈ ਰਹਿਣ ਯਾ ਐ ਹੋ ਗਿਆ ਯਾ ਫੈਕਟਰੀ ਹੋ ਗਈ ਭੈਣ। ਆਈਓ ਚੀਜ਼ਾਂ ਹੈਗੀਆਂ, ਹੂੰ।
ਨਾਲੇ ਰਹਿਣ
ਹੋਰ ਦੀਦੀ ਹੋਰ ਭੈਣ ਸਭ ਵਧੀਆ। ਰੋਟੀ ਰੋਟ ਰੋ ਸਭ ਸਭ ਵਧੀਆ ਭੈਣ, ਰੋਟੀ-ਰੂਟੀ ਖਾ ਬੈਠੇ ਔ?
ਹਾਂਜੀ, ਹੁਣੇ ਈ ਖਾਧੀ ਐ ਰੋਟੀ ਤਾਂ ਬਸ ਅ ਗੈਸਟ ਆਣ ਵਾਲੇ ਐ। ਓਨਾਂ ਨੂੰ ਖਵਾਣੀ ਏ, ਹੁਣ ਰੋਟੀ। ਹਲੇ ਆਏ ਨੀਗੇ, ਬਸ ਪੋੰਚਣ ਵਾਲੇ ਐ ਥੋੜੀ-ਬੋਤ ਦੇਰ ਚ। ਫੇਰ ਖਵਾਉਂਗੇ ਉਹਨਾਂ ਨੂੰ ਰੋਟੀ-ਪਾਣੀ।
ਹਾਂ ਬਸ ਜੀ ਬਸ। ਚਲੋ ਠੀਕ ਏ ਭੈਣ ਹੈਂ। ਤੁਆਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਦੀਦੀ, ਹੈਂ ਦੀਦੀ।
ਹਾਂਜੀ-ਹਾਂਜੀ, ਹੋਰ ਘਰ ਸਭ ਵਧੀਆ?
ਸਬ ਵਧੀਆ ਮੇਰੀ ਭੈਣ।
ਠੀਕ ਐ, ਹੋਰ ਸੁਣਾਓ?
ਸਬ ਵਧੀਆ ਭੈਣ।
ਠੀਕ ਐ। ਚਲੋ, ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ, ਠੀਕ ਐ ਠੀਕ ਐ।